ਭੈਨ ਜੀ ਸਤਿ ਸ੍ਰੀ ਅਕਾਲ ਜੀ ਵਦ ਵਦ ਵਦਿਆ ਤੁਹੀ ਸੁਨਾਓ।
ਬਸ ਵਦਿਆ ਜੀ ਹੋਰ ਕੀ ਕਰਦੇ ਸੀਗੇ।
ਇਹ ਦੇਖੋ ਬੈਠੀ ਸੀ। ਹਾਂਜੀ ਗੱਲਬਾਤ ਕਰ ਰੇ ਸੀ ਘਰ ਸਬ ਦੀ ਸਬ ਦੀ ਬੱਚੇਆਂ ਨੂੰ ਅੱਗੇ ਦੇਖ ਰੇ ਸੀ ਕਿ ਸਿਕਿਲਸ ਬਾਰੇ।
ਅੱਛਾ ਅੱਛਾ ਹਾਂ। ਸਿਕਿਲ ਤੇ ਬੜੀ ਜਰੂਰੀ ਨੇ ਅੱਜ ਕੱਲ ਦੇ ਟਾਈਮ ਤੇ ਨਾ।
ਸਿਕਿਲਸ ਦੀਆਂ ਗੱਲਾਂ ਹਾਂਜੀ ਹਾਂਜੀ ਸਿਕਿਲਸ ਦੀਆਂ ਗੱਲਾਂ ਕਰ ਰਹੇ ਸੀ ਕਿ ਉਹਦਾ ਕਿੰਨੀਆਂ ਇੰਪੋਰਟੈਂਟਸ ਹੈਗੀਆ।
ਹਾਂ ਦੇਖੋ ਬੱਚੇ ਦੇ ਨਾ ਮਲਬ ਅੱਜ ਕੱਲ ਜੋ ਬੱਚਾ ਪੜ੍ਹ ਰਿਹਾ ਨਾਂ ਨਾਲ ਨਾਲ ਸਿਕਿਲਸ ਸਿੱਖਦਾ ਜਾਏ ਨਾ ਤੇ ਬੱਚੇ ਦੀ ਬੜੇ ਬੈਨੀਫਿਟ ਨੇ ਅੱਗੇ ਜਾ ਕੇ ਨਾ। ਉਹਨੂੰ ਮਤਲਬ ਅਰਨਿਗ ਕਰਨ ਵਸਤੇ ਮਤਲਬ ਬੜੇ ਹਾਂ ਅੱਛਾ ਸ਼ ੳ ਪੈ ਜੇ ਇੱਕ ਬੰਦੇ ਨੂੰ ਆਰ
ਅਾਂਛਾ ਹਾਂਜੀ ਜ ਇਹ ਤੇ ਡਿਗਰੀ ਤੋਂ ਵੱਦ ਵੱਦ ਕੀਮਤ ਹੈ ਇਸਦੀ।
ਹਾਂਜੀ ਹਾਂਜੀ ਉਹ ਤੇ ਹੈ ਈ ਏ ਡਿਗਰੀ ਤੇ ਵਾਕਈ ਉਹੀ ਹੋ ਗਿਆ ਨਾ ਮਤਲਬ ਅਗਰ ਹਥ ਜਿਵੇਂ ਇੱਕ ਬੱਚੇ ਨੂੰ ਹੱਥ ਕੰਮ ਕੋਈ ਸਿਖਾ ਦੋ ਤੇ ਮੈਂ ਉਹ ਕਹਿੰਦੇ ਕਿ ਜਿੱਥੇ ਵੀ ਚਲਾ ਜਾਏ ਨਾ ਭੁ ਭੁੱਖਾ ਨਹੀਂ ਮਰ ਸਕਦਾ ਇਸੇ ਤਰ੍ਹਾਂ ਹੀ ਸਕਯੂਸ ਹੈ ਜੇ ਅਗਰ ਕੋਈ ਸਕਯੂਸ ਆ ਗਿਆ ਨਾ ਹੱਥ ਵਿੱਚ ਤਾਡੇ।
ਹਾਂਜੀ
ਫਿਰ ਕਿੱਥੇ ਵੀ ਬੱਚਾ ਭੁੱਖਾ ਨੀ ਰੈ ਸਕ ਸਕਦਾ ਮਤਲਬ ਉਹ ਆਪਣੀ ਅਰਨਿੰਗ ਆਪਣੇ ਹੱਥਾਂ ਨਾਲ ਕਰ ਸਕਦਾ ਕਿੱਥੇ ਵੀ ਬੈਠ ਕੇ।
ਜੀ, ਹਾਂਜੀ ਦਿਮਾਗ ਤੇਜ਼ ਹੁੰਦਾ ਇਹਦੇ ਨਾਲ ਸੋਚਣ, ਦਿਮਾਗ ਤੇਜ ਹੁੰਦਾ ਥੋੜਾ ਸ਼ਾਰਪ ਹੁੰਦਾ ਬੱਚੇ ਨੂੰ ਪਤਾ ਲੱਗਦਾ ਕਿਸ ਤਰ੍ਹਾਂ ਅਸੀਂ ਜਾਣਾ ਕਿਸ ਤਰ੍ਹਾਂ ਕਰਨਾ ਆਪਨੇ ਹੱਥ ਦਾ ਹੁਨਰ ਹੈ ਜਿੱਥੇ ਮਰਜੀ ਬੰਦਾ
ਬੰਦੇ ਕਰ ਸਕਦਾ ਏ ਹਾਂਜੀ ਹਾਂ ਅੱਜ ਕੱਲ ਤੁਹਾਨੂੰ ਪਤਾ ਈ ਐ ਸੋਸ਼ਲ ਮੀਡੀਆ ਦੇ ਵਿੱਚ ਕਿੰਨੇ ਸਾਰੇ ਉਹ ਹੈਗੇ ਨੇ ਐਪਸ ਹੈ ਜਿਹੜੇ ਕਿੰਨੀ ਸਾਰੀ ਸਿੱਖਣ ਵਾਲੀਆਂ ਕਿੰਨੀਆਂ ਨੇ। ਉਦੇ ਰਾਹੀਂ ਬੰਦਾ ਘਰ ਬੈਠੇ, ਬੈਠੇ ਘਰ ਕਮਾ ਸਕਦਾ ਬੈਠ ਕੇ ਬੰਦਾ ਹਨਾ।
ਹਾਂਜੀ ਬੋਹਤ ਕੁਝ ਸਿੱਖਣ ਨੂੰ ਮਿਲ ਰਿਐ ਮੋਬਾਇਲ ਵਿੱਚੋਂ ਈ। ਜੇ ਅਸੀਂ ਇਹਨੂੰ ਸਹੀ ਤਰੀਕੇ ਨਾਲ ਯੂਜ
ਹਾਂਜੀ, ਹਾਂਜੀ ਸਹੀ ਗੱਲ ਏ, ਸਹੀ ਗੱਲ ਏ ਛੋਟੇ, ਛੋਟੇ ਬੱਚੇ ਵੀ ਕਈ ਐਪਸ ਨੇ ਕਾਲ ਰੇ ਨੇ ਇਹਨਾਂ ਦੇ ਵਿੱਚੋਂ ਦੀ ਤੇ ਜਿਹਨਾਂ ਨਾਲ ਉਹ ਘਰ ਬੈਠੇ ਬੈਠੇ ਕਈ ਪੈਸੇ ਕਮਾ ਰੇ ਘਰ ਬੈਠੇ ਬੈਠੇ ਨਾ ਛੋਟੇ ਹੁੰਦੇ ਮਤਲ ਪੜ੍ਹਾਈ ਦੇ ਨਾਲ ਨਾਲ ਹੀ ਅਪ ਅਪਨੇ ਖਰਚੇ ਵੀ ਕੱਡ ਰਏ ਨੇ ਅਪਨੀਆਂ ਫੀਸਾਂ ਆਪ ਕੱਡ ਰੇ ਨੇ।
ਐ ਛੋਟੇ, ਛੋਟੇ ਸਿਕਿਲਸ ਨਾਲ ਈ ਕਿੰਨਾ ਮਤਲਬ ਬੈਨੀਫਿਟ ਹੁੰਦਾ ਵੈ। ਨੌਕਰੀ ਮਿਲ ਜਨ ਹੈ ਮਤਲਬ ਆਪਣੇ ਬੰਦਾ ਆਪਣੇ ਅਪ ਸਟੈਂਡ ਹੋ ਜਾਂਦਾ ਆਪਣੇ ਜੋਗਾ।
ਸਹੀ ਗੱਲ, ਬਿਲਕੁਲ ਕਹਿ ਰਹੇ ਹੁਣ ਦੇਖੋ ਕਈ ਮੈਂ ਦੇਖਦੀ ਕਈ ਵਰਕ ਫਰੋਮ ਹੋਮ ਵੀ ਘਰ ਬੈਠੇ ਕਰਦੇ ਨੇ ਕਿਉਂਕਿ ਉਹਨਾਂ ਦੇ ਹੱਥਾਂ ਚ ਸ ਜਿਵੇਂ ਅਕਾਉਂਟ ਦੇ ਸਕਿਲਸ ਹੋ ਜਾਣ ਜਾਂ ਫਿਰ ਅੱਗੇ ਕੀ ਕੇਂਦੇ ਐ ਬਿਜਨਸ ਨਾਲ ਰਿਲੇਟਡ ਕੋਈ ਸਕਿਲਸ ਹੋ ਜਾਏ ਉਨਾਂ ਨੂੰ ਘਰ ਬੈ ਬੈਠੇ ਮਤਲ ਸਿੱਖ ਲੈਂਦੇ ਨੇ ਘਰ ਬੈਠੇ ਬੈਠੇ ਅਰਨਿੰਗ ਕਰਦੇ ਨੇ ਹਾਂਜੀ।
ਮਤਲਬ ਸਕਿਲਸ ਕਰਨਾ ਨਾ ਆਤਮ ਵਿਸ਼ਵਾਸ ਥੋੜ੍ਹਾ ਸੈਲਫ ਰਿਸਪੈਕਟ ਵੀ ਹੁੰਦੀ ਇਦੇ ਨਾਲ ਵੱਧਦੀ ਐ ਆਪਣਾ ਆਤਮ ਵਿਸ਼ਵਾਸ ਵੀ ਵੱਧਦੈ।
ਉਹ ਤੇ ਹੈ ਹੀ ਸਹੀ ਗੱਲ ਹੈ ਨਾ ਹਮ।
ਤੇ ਨਿਰਬਰ ਨੀ ਕਿਸੇ ਦੇ ਡਿਪੈਂਡ ਨੀ ਅਸੀਂ ਰਹਿ ਸਕਦੇ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਨਾ ਛੋਟੀ, ਛੋਟੀ ਸਕਿਲਸ ਵੀ ਅਗਰ ਬੱਚੇ ਨੂੰ ਆ ਜਣ ਨਾ। ਤੇ ਓਵੀ ਬੱਚਾ ਮਤਲਬ ਆਪਨਾ ਅਰਨਿੰਗ ਕਰ ਸਕਦੈ ਮਾਂ ਬਾਪ ਦੇ ਅਗੇ ਹੱਥ ਨੀ ਨਾ ਖਰਚ ਕਰ ਸਕਦਾ। ਅਪਨੀ ਜਿਵੇਂ ਬਾਰਵੀਂ ਤੋਂ ਬਾਅਦ ਅਪਨੀ ਪੜ੍ਹਾਈ ਕਰਨੀ ਹੋਵੇ, ਕੋਈ ਕੋਰਸ ਕਰਨਾ ਹੋਵੇ ਤੋ ਅਪ ਖਰਚੇ ਕੱਢ ਸਕਦੈ ਐਕਸਪੈਂਸ ਨਾਲ।
ਪਰ ਵਿੱਚ ਕਈਏ ਵਿੱਚ ਗੱਲ ਐ ਗੀ ਵਿੱਚ ਕਈ ਬੱਚੇ ਐ ਕਈ ਆ ਡਰਦੇ ਹੈ ਡਰਨ ਡਰਦੇ ਮਾਰਦੇ ਸਿੱਖਦੇ ਈ ਨੀ ਹੈ।
ਹਾਂਜੀ ਹਾਂਜੀ ਓ ਵਰ ਕਈ ਵਾਰੀ ਪਤਾ ਕੀ ਹੁੰਦਾ? ਹਾਂ, ਕਈ ਵਾਰੀ ਪਤਾ ਕੀ ਹੋ ਜਾਂਦੈ ਕਈ ਵਾਰੀ ਸਕੈਮਸ ਬੜੇ ਸੁਣਦੇ ਨਾ ਲੋਕੀ ਜੋ ਸੁਣਦੇ ਕਿ ਪਤਾ ਨੀ ਸਕਿਲਸ ਹੱਥਾਂ ਨਾਲ ਕਿਤੇ ਕੋਈ ਸਕੈਮ ਨਾ ਹੋ ਜੇ ਇੱਦਾਂ ਦਾ ਤੇ ਓ ਡਰਦੇ ਮਾਰੇ ਓ ਸਿੱਖ ਨੀ ਪਾਂਦੇ ਸਕਿਲਸ ਨਾ ਤੇ ਹਾਂੀ
ਤੇ ਵੀ ਏਹਜੀ ਸਕਿੱਲਸ ਸਭ ਨੂੰ ਸਿੱਖਣੀਆ ਈ ਚਾਹੀਦੀਆਂ ਏ ਅਪਣੇ ਹੱਥ ਦਾ ਹੁਨਰ ਐ। ਜਿੱਥੇ ਮਰਜੀ ਆਪਾਂ ਯੂਜ ਕਰ ਸਕਦੇ ਆਂ।
ਯੂਜ ਕਰ ਸਕਦੇ ਹਾਂ ਜ
ਹਾਂ ਏਦੀ ਕੋਈ ਉਮਰ ਤੇ ਹੈ ਨੀ ਜਦੋ ਮਰਜੀ ਸਿੱਖੋ।
ਕੋਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਸਕਿੱਲ ਸਿੱਖ ਸਕਦਾ ਐ। ਅਪਨੇ ਮਲਬ ਖ਼ਰਚੇ ਕੱਢ ਸਕਦਾ ਅਪਣੇ ਨਾ।
ਹਾਂਜੀ ਸਹੀ ਹੈ ਬਸ ਅ, ਕੀ ਬੱਚਿਆਂ ਨੂੰ ਸਿੱਖਣਾ ਚਾਹੀਦਾ ਬਸ।
ਹਾਂਜੀ -ਹਾਂਜੀ ਬਸ ਸਕਿਲਸ ਹੀ ਹੈ ਚਲੋ। ਮੈਂ ਕਹਿੰਦੀ ਬੱਚੇ ਨੂੰ ਜੋਬ ਮਿਲੇ ਨਾ ਮਿਲੇ, ਕੋਈ ਹੱਥ 'ਚ ਸਕਿਲ ਹੋਵੇ ਤੇ ਉਹ ਆਪ ਸਕਿਲ ਨਾਲ ਯੂਜ ਕਰਕੇ ਆਪਣਾ ਅਰਨਿੰਗ ਕਰ ਲਏ, ਤੇ ਆਪਣੇ ਖਰਚੇ ਕਿ ਆਪਣੇ ਮਾਂ ਬਾਪ ਦੇ ਖਰਚੇ ਪੂਰੇ ਕਰ ਸਕਣ।
ਹਾਂਜੀ-ਹਾਂਜੀ ਇਹ ਵੀ ਦੂਜੇੇ ਬੱਚਿਆਂ ਨੂੰ ਵੀ, ਬੱਚੇ ਨੂੰ ਕਿਸੇ ਨੂੰ ਦੇਖ ਕੇ ਵੀ। ਸਿੱਖ ਜਾਂਦੇ ਨੇ ਕਈ ਤੇ, ਦੇਖੋ ਦੇਖੀ ਜੀ
ਦੇਖਾ ਦੇਖੀ ਵੀ ਸਿੱਖ ਜਾ
ਹਾਂਜੀ, ਵੀ- ਵੀ ਸਾਨੂੰ ਕੀ ਪਸੰਦ ਅ, ਅਸੀਂ ਕੀ ਸਿੱਖਣਾ, ਮਤਲਬ ਇੰਟਰਸਟ ਦੀ ਗੱਲ ਹੈ ਨਾ ਜਿਸ ' ਇੰਟਰਸਟ ਹੋਏਗਾ, ਬੱਚਾ ਉਹ ਪਹਿਲਾਂ ਹੀ ਸਿੱਖ ਜਾਏਗਾ
ਹਾਂਜੀ, ਸਾਰੀ ਗੱਲ ਹੈਗੀ ਇੰਟਰਸਟ, ਜਿੰਨਾ ਬੱਚਾ ਇੰਟਰਸਟ ਲੈਂਦਾ, ਮਤਲਬ ਕਿ ਫੋਨ ਤੇ ਹਰ ਕਿਸੇ- ਹੁੰਦਾ ਵ ਦੇਖੋ, ਤੇ ਫੋਨ ਨੂੰ ਕਿਸ ਤਰ੍ਹਾਂ ਵਰਤਣਾ, ਉਹ ਬੱਚੇ ਦੇ ਹੱਥ ਵਿੱਚ ਹੁੰਦਾ ਹੈ, ਦੇਖੋ ਕਈ ਬੱਚੇ ਕਿ ਇੰਨੇ ਇੰਟੈਲੀਜੈਂਟ ਹੁੰਦੇ ਕਿ ਨਵੀਂ ਤੋਂ ਨਵੀਂ, ਮਤਲਬ ਚੀਜ਼ ਮਤਲਬ ਗੂਗਲ ਤੋਂ ਕੱਢ ਲੈਂਦੇ ਨੇ, ਉੱਥੋਂ ਦੀ ਅਸੀਂ ਖਲਾਦੇ ਨੇ ਤੁਸੀਂ ਸਦੇ ਹ ਹਮ ਹ
ਤੇ ਆਪਣੀ ਸਕਿਲ ਦੇ ਕਰਨਾ, ਤੇ ਆਪਣੀ ਥੋੜ੍ਹੀ ਜਾਣ- ਪਛਾਣ ਵੱਧ ਜਾਂਦੀ ਹੈ ਆਪਣੇ ਆਪ ਤੇ ਥੋੜਾ ਪ੍ਰਾਊਡ ਫੀਲ ਹੁੰਦਾ ਵਾ
ਬਿਲਕੁਲ- ਬਿਲਕੁਲ -ਬਿਲਕੁਲ
ਫਿਰ, ਮਤਲਬ ਅਸੀਂ ਆਪਣੇ ਨਾਮ ਤੋਂ ਹੀ ਜਾਣਨ ਲੱਗ ਪੈਂਦੇ ਹਾਂ
ਹਾਂਜੀ-ਹਾਂਜੀ ਸਹੀ ਕਹਿੰਦੇ ਪਏ ਹੋ ਤੁਸੀ ਜੀ ਹਾਂਜੀ
ਇਹ ਤੇ ਹੈ।
ਹਮ -ਹਮ।
ਹਾਂ, ਅੱਜ -ਕੱਲ ਨੌਕਰੀਆਂ ਹੋਰ ਤੇ ਹੈ ਨੀ ਆ। ਆਪਣੇ, ਮਤਲਬ ਬੰਦਾ ਘਰ ਬੈਠ ਕੇ ਹੀ ਸਭ ਕੁਛ ਕੰਮ ਕਰ ਸਕਦਾ ਹੈ, ਇਹ ਕੋਈ ਖੋਹ ਤੇ ਸਕਦਾ ਨਹੀਂ। ਇਹ ਤੇ ਹੁਨਰ ਕੋਈ ਖੋਹ ਤੇ ਸਕਦਾ ਨੀ ਹੈ, ਆਪਣੇ ਜਿੱ ਜਿੱਦਾਂ ਮਰਜ਼ੀ ਆਪਣੇ ਹੱਥ ਕਰੋ, ਘਰ ਬੈਠ ਕੇ।
ਹਮ, ਹਾਂਜੀ -ਹਾਂਜੀ ਹੁਣ ਕਈ ਲੇਡੀਜ਼ ਹੈਗੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ, ਹੁਣ ਬਿਹਾਰ ਜਿਵੇਂ ਅਸੀਂ ਸਾਜਨ ਸਿੱਖ ਜਾਣ 'ਚ ਘਰ ਬੈਠੇ -ਬੈਠੇ ਸਾਰੇ ਮਤਲਬ ਆਪਣੇ ਖਰਚੇ ਪੂਰੇ ਕਰ ਸਕਣ।
ਹਾਂਜੀ, ਵੈਸੇ ਵੀ ਸਕੂਲ ਕਾਲਜਾਂ ਦੀ ਪੜ੍ਹਾਈ ਨਾਲੋਂ, ਵੀ ਐ ਪ੍ਰੈਕਟੀਕਲ ਸਿੱਖਣਾ ਕਾਫੀ ਕਾਫੀ ਜ਼ਿਆਦਾ ਵਧੀਆ।
ਹੈ ।
ਹਾਂਜੀ, ਹਾਂ। ਬੜੇ ਕੁਛ ਸਕਿੱਲਸ ਚੱਲ ਪਈਆਂ ਹੋਈਆਂ ਨੇ, ਕੰਪਿਊਟਰ ਸਿੱਖਣਾ ਇੰਗਲਿਸ਼ ਸਪੀਕਿੰਗ ਹੋਰ ਫੈਸ਼ਨ ਡਿਜ਼ਾਇਨਿੰਗ, ਇਹ ਸਭ ਕੁਛ, ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈਗੀ ਹੈ।
ਹਾਂਜੀ -ਹਾਂਜੀ ਇਹ ਤੇ ਹੈ ਹੀ, ਸਹੀ ਗੱਲ ਹੈ ਜੀ, ਹਮ।
ਜਿਹਦੇ ਕੋਲ ਇਹ ਹੈਗੀ ਹੈ ਨਾ, ਉਹ ਕਦੀ ਜ਼ਿੰਦਗੀ 'ਚ ਮਾਰ ਨਹੀਂ ਖਾ ਸਕਦਾ।
ਬਿਲਕੁਲ -ਬਿਲਕੁਲ ਜੀ, ਹਾਂਜੀ -ਹਾਂਜੀ, ਭੁੱਖਾ ਨੀ ਬੰਦਾ ਰਹਿ ਸਕਦਾ ਨਾ। ਬਣਾਣਾ ਹ।
ਜਿੱਦਾਂ ਮਰਜ਼ੀ ਆਪਣਾ ਕਰੇ।
ਹਾਂ ਉਹ ਬਸ ਇਹ ਇੰਟਰਸਟ ਦੀ ਗੱਲ ਹੈਗੀ ਹੈ ਸਾਰੀ, ਇੰਟਰਸਟ ਲੈ ਲਏ ਬੱਚਾ ਤੇ ਸਿੱਖ ਲੈਂਦਾ, ਫਿਰ ਉਸ ਤਰ੍ਹਾਂ ਹੀ ਆਪਣੇ ਸਾਰੇ, ਹਰ ਚੀਜ਼ ਸਿੱਖ ਜਾਂਦਾ ਹੈ।
ਇੱਕ ਘੰਟਾ ਦੇ ਸਾਨੂੰ ਰੋਜ਼ ਬ ਸਿੱਖਣਾ ਹੀ ਚਾਹੀਦਾ ਹੈ, ਇਕ ਘੰਟਾ ਦੇਣਾ ਚਾਹੀਦਾ ਆਪਣੇ ਆਪ ਨੂੰ ਆਪਣੇ ਸਕਿੱਲ ਸਿੱਖ ਕਰਨ ਲਈ, ਕਿ ਹਾਂ। ਤੇ ਫਿਰ ਕਾਫ਼ੀ ਫ਼ਰਕ ਪੈ ਜਾਂਦਾ ਹੈਗਾ। ਇੱਕ-ਇੱਕ ਘੰਟਾ ਦਈ ਜਾਓਗੇ ਬਾਅਦ ਚ ਆਪਣੇ ਆਪ ਟਾਈਮ ਵੱਧਦਾ ਜਾਂਦਾ ਹੈ।
ਅੱਜ-ਕੱਲ ਤੈਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਵਿੱਚ ਕਿੰਨੇ ਸਾਰੇ ਐਪਸ ਹੈਗੇ ਨੇ। ਤੇ ਨਵੇਂ-ਨਵੇਂ ਐਪਸ ਆਂਦੇ ਨੇ ਨਵੇਂ-ਨਵੇਂ ਐਪ ਮਤਲਬ ਸਿੱਖ ਸਿੱਖਣ ਨੂੰ ਟਾਈਮ ਤੇ ਲੱਗਦਾ ਵਾ ਜਿਵੇਂ ਛੇ ਮਹੀਨੇ ਦਾ ਟਾਈਮ ਲੱਗ ਜਾਂਦਾ, ਕੋਈ ਛੇ ਮਹੀਨੇ ਟਾਈਮ ਲੱਗ ਜਾਂਦਾ ਕੋਈ ਸਾਲ ਦਾ ਟਾਈਮ ਲੱਗ ਜਾਂਦਾ। ਮਤਲਬ ਕਿ ਇੱਕ ਵਾਰੀ ਸਿੱਖਣ ਨਾਲ ਏ ਕਿ ਬੱਚਾ ਨੂੰ ਜਦੋਂ ਸਕਿਲਸ ਆ ਜਾਣ ਤੇ ਉਸ ਤੋਂ ਬਾਅਦ ਉਹ ਆਪਣਾ ਵਰਕ ਕਰ ਸਕਦੇ ਨੇ ਘਰ ਬੈਠ ਕੇ, ਡਿਪੈਂਡੈਂਟ ਨਹੀਂ ਰਹਿੰਦੇ ਕਿਸੇ ਦੇ ਉੱਪਰ ਨਾ।
ਹਾਂਜੀ-ਹਾਂਜੀ-ਹਾਂਜੀ। ਇਹ ਤੇ ਬਿਲਕੁਲ ਸਹੀ ਗੱਲ ਹੈਗੀ, ਇਹ ਸਿਕਿਲ ਸਿੱਖਾਣ ਦੀ ਕੋਈ ਉਮਰ ਨੀ ਹੈ ਜਦੋਂ ਮਰਜ਼ੀ ਕਰੋ ਸਿੱਖੋ। ਆਪਣਾ ਹਾਂ, ਅੱਜ-ਕੱਲ੍ਹ ਦੇ ਛੋਟੇ ਬੱਚੇ ਛੇ ਵੀ ਅਦ ਮਤਲਬ ਛੋਟੇ ਹੁੰਦੇ ਤੇ ਅੱਠਵੀਂ ਚ ਹੀ, ਜਾਂ ਨੌਵੀਂ- ਦਸਵੀਂ ਚ ਆਪਣਾ ਸਿੱਖਣਾ ਸਟਾਠ ਕਰ ਦਿੰਦੇ ਨੇ।
ਹਾਂਜੀ- ਹਾਂ, ਪਤਾ ਕੀ ਮਹਿੰਗਾਈ ਤੁਹਾਨੂੰ ਪਤਾ ਕਿੰਨੀ ਹੈਗੀ ਹੈ ਤੇ ਇੱਕ ਬੰਦੇ ਦੇ ਘਰ ਦਾ ਖਰਚਾ ਤਾਂ ਚੱਲਦਾ ਨੀ ਹੈ। ਤੇ ਉਹੀ ਹੈ ਕਿ ਚਲੋ, ਆਪਣੇ ਆਪਣੇ ਹੱਥ ਵਿੱਚ ਨਿੱਕੇ-ਨਿੱਕੇ ਸਕਿੱਲ ਸਿੱਖਲੋ ਤੇ ਹੁਨਰ ਆ ਜਾਂਦਾ। ਵਿੱਚ ਤੇ ਜਿਹਦੇ ਨਾਲ ਬੱਚਾ ਆਪਣੇ ਆਪਣਾ ਕਾਰੋਬਾਰ ਮਤਲਬ ਘਰ ਬੈਠੇ-ਬੈਠੇ ਸੈੱਟ ਕਰ ਲੈਂਦਾ ਵੇ, ਤੇ ਥੋੜੇ ਖਰਚੇ ਵੀ ਨਿਕਲ ਜਾਂਦੇ ਪੜਾਈ ਦੇ ਵੀ ਖਰਚ ਚੇ ਨਿਕਲ ਜਾਂਦੇ ਥੋੜਾ ਰਾਸ਼ਨ ਦਾ ਵੀ ਖਰਚਾ ਨਿਕਲ ਜਾਂਦਾ ਹੈ, ਹਾਂ ਇਹ ਨਾ।
ਸਹੀ ਗੱਲ ਹੈਨਾ ਵੀ ਸਿੱਖਣਾ ਚਾਹੀਦਾ ਹੈ ਸਭ ਨੂੰ ਸਿਖਣਾ ਸਿਖਣਾ ਚਾਹੀਦਾ, ਪੜ੍ਹਾਈ ਨਾਲੋਂ ਵੱਧ ਇਹਦੀ ਕੀਮਤ ਜ਼ਿਆਦਾ ਹੈ।
ਸਹੀ ਗੱਲ ਹੈ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਹੂੰ। ਹੈਨਾ।
ਉਹੋ ਹੂੰ।
ਪੜ੍ਹਾਈ ਕਰਦੇ-ਕਰਦੇ ਕਈ ਬੱਚੇ ਸਿੱਖ ਜਾਂਦੇ ਨੇ ਕਈ ਕੋਲਜ ਪੜ੍ਹਦੇ-ਪੜ੍ਹਦੇ ਨਾਲ ਸਕਿੱਲ ਸਿੱਖ ਜਾਂਦੇ ਨੇ ਵੇਹਲੇ ਟਾਈਮ ਬੈਠਦੇ ਨੇ ਆਪਣੇ ਸਕਿੱਲ ਸਿੱਖ ਲੈਂਦੇ ਨੇ।
ਹੂੰ, ਬਿਲਕੁਲ- ਬਿਲਕੁਲ ਇਹ ਤੋਂ ਬੰਦੇ ਤਾਂ ਅੱਜ-ਕੱਲ ਪਿੱਛੇ ਨਹੀਂ ਕੋਈ ਰਹਿ ਸਕਦਾ।
ਹਾਂਜੀ-ਹਾਂਜੀ, ਨਾ ਅੱਜ-ਕਲ ਸ਼ੇਅਰ ਮਾਰਕੀਟਿੰਗ ਜਿਵੇਂ ਜੇ ਸ਼ੇਅਰ ਬਾਜ਼ਾਰ ਹੈ ਸ਼ੇਅਰ ਬਾਜ਼ਾਰ ਦੇ ਕਿਵੇਂ ਵੀ ਮਤਲਬ ਕਿਸ ਤਰ੍ਹਾਂ ਸ਼ੇਅਰ ਵੇਚਣੇ, ਕਿਸ ਤਰ੍ਹਾਂ ਨਹੀਂ ਵੇਚਣੇ ਇਹ ਸਭ ਸਕਿਲਸ ਹੁੰਦੀ ਛੋਟੀ-ਛੋਟੀ ਸਕਿਲਸ ਹੁੰਦੀਆਂ ਜਿਹੜੇ ਬੱਚੇ ਸਿੱਖ ਲੈਂਦੇ ਨੇ। ਤੇ ਚਲੋ ਚਾਹੇ ਆਮਦਨ ਥੋੜੀ ਘੱਟ ਆਉਂਦੀ ਹੈ। ਹੈ ਪਰ ਇਹ ਹੈਗਾ ਕਿ ਚਲੋ ਸੈਲਫ ਡਿਪੈਂਡੈਂਟ ਹੋ ਜਾਂਦੇ ਬੱਚੇ, ਆਪਣਾ ਮਤਲਬ ਰੁਜ਼ਗਾਰ ਕਰਨ ਜੋਗ ਹੋ ਜਾਂਦੇ। ਹਾਂ, ਉਹਨਾਂ ਨੂੰ ਥੋੜ੍ਹਾ ਜਿਹਾ ਇਹ ਮਿਲ ਜਾਂਦਾ ਕਿ ਚਲੋ ਹੁਣ ਥੋੜ੍ਹਾ ਆ ਰਿਹਾ ਕੱਲ੍ਹ ਨੂੰ ਹੋਰ ਜਿਆਦਾ ਕਰਾਂਗੇ ਤਾਂ ਸਾਡੇ ਕੋਲ ਹੋਰ ਥੋੜੇ ਪੈਸੇ ਆ ਜਾਣਗੇ ਹਾਂ, ਇਹ ਸਿੱਖ ਜਾਂਦੇ ਨੇ ਬੱਚੇ ਥੋੜੇ ਨਾ।
ਬਿਲਕੁਲ-ਬਿਲਕੁਲ ਇਹਦੇ ਪਿੱਛੇ ਨਹੀਂ ਰਹਿ ਸਕਦਾ ਜਿੱਦਾਂ ਮਰਜੀ ਬੰਦਾ ਆਪਣਾ ਕੰਮ ਕਰੇ ਜਿੱਦਾਂ ਮਰਜ਼ੀ।
ਹਾਂ, ਬਿਲਕੁਲ-ਬਿਲਕੁਲ ਹਾਂ ਇਹ ਨਾ ਕਿ ਕੋਈ ਬੰਦਿਸ਼ ਨਹੀਂ ਹੈ ਕੰਮ ਦੇ ਵਿੱਚ ਨਾ ਕੋਈ ਵੀ। ਮਤਲਬ ਇੱਕ ਜਿਵੇਂ ਜੋਬ ਹੁੰਦੀ ਹੈ ਨਾ ਜਿਵੇਂ ਬਾਰਾਂ ਘੰਟੇ ਜੋਬ ਹੁੰਦੀ ਹੈ ਅੱਠ ਘੰਟੇ ਜੋਬ ਹੁੰਦੀ ਹੈ ਏਦਾ ਕੋਈ ਟਾਈਮ ਨਹੀਂ ਜਦੋਂ ਦਿਲ ਹਾਂ, ਦਿਲ ਕੀਤਾ ਤੇ ਆਪਣਾ ਕੰਮ ਕਰ ਲਿਆ ਜਦੋਂ ਦਿਲ ਨਹੀਂ ਕੀਤਾ ਆਪਾਂ ਨਹੀਂ ਕੰਮ ਕੀਤਾ ਉਹ ਸਾਡੇ ਤੇ ਡਿਪੈਂਡ ਡਿਪੈਡ ਹੋ ਜਾਂਦਾ।
ਸਾਡੇ ਤੇ ਡਿਪੈਂਡ ਬਿਲਕੁਲ ਹੈ ਅਤੇ ਚਲੋ ਬਾਕੀ ਜਿਹੜੇ ਕੰਮ ਕਿਸੇ ਤੇ ਡਿਪੈਂਡ ਰਹਿ ਕੇ ਕਰਨਾ ਉਹ ਥੋੜਾ ਔਖਾ ਹੁੰਦਾ। ਉਹ ਥੋੜਾ ਔਖਾ ਹੈ, ਹਾਂਜੀ ਤੇ ਉਹ ਥੋੜਾ ਔਖਾ ਹੋ ਜਾਏਗਾ, ਥੋੜੀ ਦਿੱਕਤ ਵੀ ਆਏਗੀ।
ਹਾਂਜੀ-ਹਾਂਜੀ, ਪਤਾ ਕੀ ਹੈ ਫੇਰ ਤੁਹਾਨੂੰ ਪਤਾ ਜੋਬ ਦੇ ਵਿੱਚ ਤੇ ਹਰ ਗੱਲਾਂ ਵੀ ਸੁਣਨੀਆਂ ਪੈਂਦੀਆਂ ਸਭ ਕੁਝ ਕਰਨਾ ਪੈਣਾ। ਇਹ ਹੈਗਾ ਕੀ ਆਪਣੇ ਹੱਥਾਂ ਦੀ ਜਿਹੜੀ ਸਕਿਲਸ ਹੁੰਦੀ ਆ ਘਰ ਬੈਠੇ-ਬੈਠੇ ਕਿਸੇ ਦਾ ਪ੍ਰੈਸ਼ਰ ਨਹੀਂ ਹੁੰਦਾ ਸਾਡੇ ਉੱਤੇ ਕੋਈ ਫੈਮਲੀ ਦਾ ਹਾਂ ਕੋਈ ਹੈ ਨੀ ਕਿਸੇ ਕੋਈ ਹੈ ਕੋਈ ਛੁੱਟੀ ਦਾ ਇਸ਼ੂ ਦਾ ਨੀ ਹੁੰਦਾ ਜਦੋਂ ਮਰਜ਼ੀ ਅਸੀਂ ਕਰ ਸਕਦੇ ਜਦੋਂ ਮਰਜ਼ੀ ਅਸੀਂ ਕਰ ਸਕਦੇ ਆ। ਕੋਈ ਸੈਲਰੀ ਇਸ਼ੂ ਨੀ ਹੁੰਦਾ ਜਿੰਨਾ ਕੰਮ ਕੀਤਾ ਓਨੇ ਸਾਡੇ ਕੋਲ ਪੈਸੇ ਆ ਗਏ।
ਹਾਂਜੀ।
ਚਲੋ ਜੀ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਬੜੇ ਅੱਛੇ ਤੁਹਾਡੇ ਕੋਲ ਸਕਿਲਸ ਸਾਨੂੰ ਮੀਲੀਆਂ। ਸੁਨਣ ਨੂੰ ਹਾਂਜੀ-ਹਾਂਜੀ ਚਲੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਹਿਣਾ ਕਿ ਪੜਾਈ ਕਰਨ ਅਸੀ ਵੀ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਠੀਕ ਹੈ ਜੀ, ਹਾਂਜੀ-ਹਾਂਜੀ। ਚਲੋ ਜੀ ਸਾਸ਼੍ਰੀ ਕਾਲ।
ਸਾਸ਼੍ਰੀ ਅਕਾਲ ਕੋਲਫ ਜਾਣਾ ਵਾ